ਹੈਲੋ
ਹੈਲੋ।
ਸੱਸਰੀ ਕਾਲ ਜੀ। ਵਧੀਆ ਜੀ ਵਧੀਆ ਤੁਸੀਂ ਦੱਸੋ?
ਵਧੀਆ, ਕੀ ਕਰਦੇ?
ਬ ਵੇਹਲੇ ਹੁਣੇ ਆਇਆ ਜਿੰਮ ਤੋਂ ਅੱਛਾ-ਅੱਛਾ-ਅੱਛਾ-ਅੱਛਾ।
ਅੱਛਾ ਜਿਮ ਜਾਂਦੇ ਹੋ ਤੁਸੀਂ
ਹਾਂਜੀ।
ਕਿਹੜੇ ਜਿੰਮ ਜਾਂਦੇ ਹੋ
ਅਸੀਂ ਏਧਰ ਲੋਕਲ ਘਰ ਦੇ ਕੋਲ ਹੀ ਇੱਕ ਜਿਮ ਉੱਧਰ ਜਾਂਦੇ ਹਾਂ।
ਇਸ ਨਾਮ ਤੋਂ
ਨਰੂਲਾ ਫਿਟਨਸ
ਅੱਛਾ, ਉੱਥੇ ਤੇ ਮੈਂ ਵੀ ਜਾਂਦੀ ਸੀ ਜਿਮ।
ਜਾਂਦੀ ਸੀ।
ਹਾਂਜੀ।
ਤੈਨੂੰ ਛੱਡ ਕੇ ਦੇਤੀ।
ਹਾਂਜੀ।
ਛੱਡ ਕਿਉ ਦਿੱਤੀ ਫੇਰ
ਬਸ ਫ਼ਿਰ ਯੋਗਾ ਜੁਆਇਨ ਕਰ ਲਿਆ ਕਾਫੀ ਸਾਲ ਤੋਂ ਜਿੰਮ ਕਰ ਰਹੀ ਸੀ। ਹੁਣ ਆ ਕੇ ਵੇਟ ਸਟੱਕ ਹੋ ਗਿਆ ਸੀ ਜਾ ਨੀ ਰਿਹਾ ਫਿਰ ਕਿਸੇ ਨੇ ਸੁਜੈਸਟ ਕੀਤਾ ਵੀ ਯੋਗਾ ਜੁਆਇਨ ਕਰੋ? ਫਿਰ
ਯੋਗਾ, ਯੋਗ, ਯੋਗਾ ਤੋਂ ਜਿੰਮ ਤੋਂ ਹੀ ਬੈਸਟ ਏ।
ਹਾਂਜੀ ਬਸ ਯੋਗਾ ਨਾਲ ਥੋੜਾ ਵੇਟ ਰਿਡਿਊਜ਼ ਵੀ ਹੋਇਆ ਸੀ।
ਅੱਛਾਜੀ ਯੋਗਾ ਤੇ ਹਰ ਚੀਜ਼ ਯੋਗਾ ਤੇ ਹੈਲਥ ਪਰੀਉ ਫਿਟਨੇਸ ਜਿਹੜਾ ਬੰਦਾ ਹੈਲਥ ਵੀ ਬਿਲਕੁਲ ਸਹੀ ਰੱਖਦਾ।
ਹਾਂਜੀ ਜਿੰਮ ਨਾਲ ਨਾ ਵੇਟ ਨਹੀਂ ਜਾ ਰਿਹਾ ਸੀ। ਮਸਲ ਗੇਨ ਹੋ ਰਹੇ ਸੀ।
ਹਮ ਜਿੰਮ ਨਾਲ ਤੇ ਮਸਲ ਪੱਕੇ ਹੋ ਜਾਂਦੇ ਨੇ ਨਾ ਜਿੰਮ ਨਾਲ।
ਹਾਂਜੀ। ਬੱਸ ਵੈਸੇ ਤੇ ਕਾਫੀ ਸਾਲ ਕੀਤਾ ਮੈਂ ਜਿੰਮ ਹੁਣ ਛੱਡਿਆ ਹਾਂਜੀ
ਜਿੰਮ ਵੀ ਵਧੀਆਗੀ ਯੋਗਾ-ਯੋਗਾ ਆਪਣੀ ਜਗ੍ਹਾ ਸਹੀ ਹੈ, ਜਿੰਮ ਆਪਣੀ ਜਗ੍ਹਾ ਸਹੀ ਹੈ।
ਹਾਂਜੀ ਸਭ ਤੋਂ ਪਹਿਲੇ ਤਾਂ ਮੈਂ ਉੱਥੇ ਗਈ ਸੀ ਕੀ ਨਾਮ ਉਹਦਾ ਆਨੰਦਾ ਤੇ ਆਨੰਦਾ ਕੀਤਾ ਬੜੇ ਸਾਲ ਆਨੰਦਾ ਹੈਗਾ ਨਾ ਆਨੰਦਾ ਗੋਰੀ ਸ਼ੰਕਰ ਮੰਦਿਰ ਵੱਲ
ਅੱਛਾ-ਅੱਛਾ, ਅੱਛਾ।
ਉੱਧਰ ਕੀਤਾ ਸੀ ਫ਼ਿਰ ਮੈਂ ਸਟਾਰ ਜਿੰਮ ਕੀਤਾ ਬੜੇ ਸਾਲ ਜਿੰਮ
ਸਟਾਰ ਜਿੰਮ ਵੀ ਮੈਂ ਬਹੁਤ ਕੀਤੀ ਏ।
ਹਾਂਜੀ ਮੈਂ ਵੀ ਸਟਾਰ ਜਿੰਮ ਬਹੁਤ ਗਈ ਆ। ਫ਼ਿਰ ਉਸ ਤੋਂ ਬਾਅਦ ਮੈਂ ਹੁਣ ਆ ਕੇ ਇੱਥੇ ਕੀਤੀ ਸੀ ਅ ਨੂਲਾਈ 'ਚ'
ਅੱਛਿਆ
ਫੇਰ ਹੁਣ ਛੱਡਿਆ ਹੁਣ ਮੈਂ ਜਾ
ਕਲੀਓ ਮਤਲਬ ਤੁਸੀਂ ਪੱਧਰ
ਹਾਂਜੀ-ਹਾਂਜੀ ਹਾਂਜੀ ਹੁਣ ਮੈਂ ਜਾ ਰਹੀ ਆ ਰੀਤੂ ਪਾਵਰ ਯੋਗਾ ਤੇ
ਅੱਛਿਆ ਮੈਂ ਪਹਿਲਾਂ ਸਟਾਰ ਜਿੰਮ ਕਰਦਾ ਸੀ। ਫਿਰ ਉਹ ਨਰੂਲਾ 'ਚ' ਆਇਆ।
ਹਾਂਜੀ ਸਟਾਰ ਜਿੰਮ ਵੀ ਬੜੇ ਸਾਲ ਕੀਤਾ ਏ ਨਰੂਲਾ ਵੀ ਮੈਂ ਦੋ ਸਾਲ ਕੀਤੀ ਹੈ ਦੋ ਢਾਈ ਸਾਲ
ਕਿੰਨੇ ਸਾਲ ਕੀਤੀ ਤੁਸੀਂ?
ਹਾਂ।
ਫਿਰ ਤਾਂ ਤੁਹਾਡੀ ਫਿੱਟਨੈੱਸ ਵੀ ਬਹੁਤ ਅੱਛੀ ਆ। ਹਰ ਜਾਂਦਿਆ ਲਈ। ਸਾਲ ਵੀ ਨੀ ਹੋਇਆ ਪੂਰਾ ਸਾਨੂੰ ਤੇ ਲੈ ਸਾਲ ਵੀ ਨੀ ਹੋਇਆ ਪੂਰਾ ਵਿੱਚ-ਵਿੱਚ ਛੱਡ ਦਿੰਦੇ ਹਾਂ। ਦੋ ਮਹੀਨੇ ਜਾਂਣੇ ਆ ਫਿਰ ਛੱਡ ਦਿੰਦੇ ਆ ਫਿਰ ਦੋ ਮਹੀਨੇ ਜਾਣੇ ਫਿਰ ਪੰਜ ਮਹੀਨੇ ਛੱਡ ਦੀਣੇ ਆ
ਹਾਂਜੀ ਬੱਸ ਮੇਰਾ ਵੀ ਏਦਾਂ ਹੀ ਹੈ ਰੈਗੂਲਰ ਨਹੀਂ ਕਦੀ ਰਹੀ ਮੈਂ ਲੇਕਿਨ ਹੁਣ ਜਦੋਂ ਮੈਂ ਨਰੂਲਾ 'ਚ' ਜੁਆਇਨ ਕੀਤਾ ਤਾਂ ਤੇ ਮੈਂ ਰੈਗੂਲਰ ਹੀ ਰਹੀ ਆ ਮਤਲਬ
ਅੱਛਾ।
ਨਹੀਂ ਗਈ ਵੈਸੇ ਮੈਂ ਰੈਗੂਲਰ ਹੀ ਰਹੀ ਆ ਉਦਾਂ ਮੈਂ ਬੜੇ ਸਾਲ ਤੋਂ ਜਿਮੀਜੀਆਂ ਜੈਸੇ ਜਿਵੇਂ ਮੇਰਾ ਮਤਲਬ ਵੇਟ, ਬੜਾ ਗੇਨ ਹੋ ਗਿਆ ਸੀ। ਫ਼ਿਰ ਮੈਂ ਜਿੰਮ ਜੁਆਇਨ ਕੀਤਾ ਸੀ। ਕਾਫੀ ਸਾਲ ਤੋਂ ਮੈਂ ਜਿੰਮ ਹੀ ਕਰ ਰਹੀ ਸੀ।
ਤੁਹਾਨੂੰ ਇੰਨੇ ਟਾਈਮ ਹੋ ਗਿਆ। ਜਿਹੜਾ ਇੰਨਾ ਟਾਈਮ ਲੱਗਦਾ ਉਹਦਾ ਉਹ ਨਿਖਰ ਜਾਂਦਾ ਛੇਤੀ ਹਨਾ ਵਧੀਆ ਰਹਿੰਦਾ। ਮਤਲਬ ਫਿਟਨੈਸ ਆ ਜਾਂਦੀ ਬਿਲਕੁਲ। ਐਥਲੈਟਿਕ ਬਣਾ ਜਾਦਾ ਉਹ।
ਹਾਂਜੀ ਬੱਸ ਫ਼ਿਰ ਹੁਣ, ਮੈਂ ਕਿਹਾ ਯੋਗਾ ਕਰਕੇ ਵੀ ਵੇਖ ਲੈਂਣੇ ਆ।
ਯੋਗਾ ਤੇ ਬਹੁਤ ਬੈਸਟ ਐ ਨਾ ਯੋਗਾ ਦੀ ਰੀਸ ਨਹੀਂ ਐ। ਯੋਗਾ ਨਾ ਥੋੜਾ ਮੋਟਾ ਹੋਣ ਦੇਗਾ ਨਾ ਜ਼ਿਆਦਾ ਪਤਲਾ ਹੋਣ ਦੇਗਾ।
ਤੇ ਜਿਵੇਂ ਹੁਣ, ਜਿਵੇਂ ਛੱਡਿਆ ਹੋਇਆ ਮਤਲਬ ਹੁਣ ਮੈਂ ਜਾ ਨੀ ਰਹੀ ਜਿਵੇਂ ਛੁੱਟੀਆਂ ਸੀ ਤੇ ਮੈਂ ਰਹਿਣ ਆਈ ਹੋਈ ਸੀ ਆਪਣੇ ਘਰ। ਤੇ, ਅੰਮ੍ਰਿਤਸਰ ਹਾਂਜੀ ਤੇ ਫਿਰ ਇੱਥੇ ਆ ਕੇ ਥੋੜਾ, ਹਾਂਜੀ, ਫਿਰ ਇੱਥੇ ਆ ਕੇ ਥੋੜਾ ਡਾਇਟ ਦਾ ਵੀ ਹੋ ਜਾਂਦਾ ਜਿਵੇਂ ਖਾਇਆ ਪੀਆ ਜਾਂਦਾ। ਸਾਰਾ ਕੁਛ ਫਿਰ ਹਾਂ ਤੇ ਫਿਰ ਮਤਲਬ ਵੇਟ ਗੇਨ ਹੋ ਜਾਏਗਾ ਨਾ ਯੋਗਾ ਨਾਲ ਮੈਂ ਘਟਾਇਆ ਸੀ।
ਅੱਛਾ ਨਹੀਂ ਇਨ੍ਹਾਂ ਗੇਨ ਨਹੀਂ ਹੁੰਦਾ, ਮੈਡਮ ਤੁਸੀਂ ਵੀ ਤਾਂ ਅੰਡਾ ਸਾਂਡਾ ਖਾ
ਵ ਡਾਇਟ ਇੱਥੇ ਆ ਕੇ ਕੰਟਰੋਲ ਨੀ ਹੁੰਦਾ ਨਾ ਬੱਸ। ਤਾਂ ਕਰਕੇ
ਖਾਲਾ-ਖਾਲਾ ਖਾਲਾ।
ਕਰੇਵਿੰਗ ਬਹੁਤ ਐ ਬੱਸ ਕਰੇਵਿੰਗ ਕੀ ਕਰੇਵਿੰਗ ਵੀ ਕੀ ਬੱਸ ਫ਼ਿਰ ਮਤਲਬ ਇੱਧਰ ਹੈ ਵੀ ਲੋਕ ਖਾਣ-ਪੀਣ ਦੇ ਸ਼ੌਕੀਨ ਬੜਾ
ਅੱਛਾ, ਉੱਧਰ-ਉੱਧਰ ਤੇ ਬਹੁਤ ਚੀਜ਼ਾਂ ਨੇ ਖਾਣ ਉੱਧਰ ਅੰਮ੍ਰਿਤਰੀ ਕੁਲਚੇ
ਤੇ ਫਿਰ ਕੁਝ ਖਾਇਆ ਪਿਆ ਜਾਂਦਾ ਐ ਹੁਣ ਉਹੀ ਸੋਚ ਦੀ ਆ ਮੈਂ ਕਿਹਾ, ਪੰਦਰਾਂ ਵੀਹ ਦਿਨ 'ਚ' ਵੇਟ ਹੀ ਇੰਨਾ ਵੱਧ ਗਿਆ ਹੋਏਗਾ।
ਵੇਟ ਤਾਂ ਜਲਦੀ ਲੋਸ ਹੋ ਜਾਂਦਾ, ਲੋਜ ਹੋ ਜਾਂਦਾ ਪਰ ਜਿਹੜੇ ਗੇਨ ਉਹਨਾਂ ਨੂੰ ਗੇਨ ਨਹੀਂ ਹੁੰਦਾ।
ਉਹਨਾਂ ਦਾ ਗੇਨ ਨੀ ਹੁੰਦਾ ਲੇਕਿਨ ਸਾਡੇ ਵਰਗਿਆਂ ਦਾ ਤੇ ਗੇਨ ਵੀ ਹੋ ਜਾਂਦਾ।
ਸਾਡੇ ਵਰਗਿਆਂ ਦਾ ਲੋਜ ਨਹੀਂ ਹੁੰਦਾ, ਓਹਨਾਂ ਦਾ ਗੇਨ ਨਹੀਂ ਹੁੰਦਾ। ਇਹ ਦਿੱਕਤ ਐ, ਜਿਨ੍ਹਾਂ ਨੇ ਘਟਾਉਣਾ ਓਹਨਾਂ ਦਾ ਘੱਟਦਾ ਨਹੀਂ ਜਿਨ੍ਹਾਂ ਨੇ ਵਧਾਉਣਾ ਓਹਨਾਂ ਦਾ ਵੱਧਦਾ ਨਹੀਂ। ਉਹਨਾਂ ਦਾ ਹੋਰ ਘੱਟਦਾ ਰਹਿੰਦਾ ਹੈ ਸਾਡਾ ਹੋਰ ਵੱਧਦਾ ਰਹਿੰਦਾ।
ਆਂ।
ਦੋਨੋ ਪਾਸੇ ਬੰਦੇ ਪਰੇਸ਼ਾਨ ਨੇ।
ਸਹੀ ਗੱਲ ਐ।
ਓਹ ਜਿਹੜਾ, ਮਨ ਲਗਾ ਕੇ ਕਰੇ ਨਾ ਉਹ ਹੋ ਵੀ ਜਾਂਦਾ ਹੁੰਦਾ।
ਹਾਂਜੀ ਇਹ ਤੇ ਹੈ ਤੁਸੀਂ ਗੇਨ ਕਰ ਰਹੇ ਰਿਡਿਊਸ ਕਰ ਰਹੇ ਹੋ।
ਮੈਂ ਤੇ ਘੱਟਾ ਰਿਹਾ।
ਰਿਡਿਊਸ ਕਰ ਰਹੇ ਓ।
ਫਿਰ ਚਾਰ, ਪਹਿਲਾਂ ਸੱਠ ਕਿਲੋ ਸੀ ਤੇ ਸੱਠ ਕਿੱਲੋ ਸੀ ਮੈਂ ਬਲਕਿੰਗ ਕਰਦਾ ਸੀ ਮੇਰਾ ਪਚੱਤਰ ਕਿੱਲੋ ਹੋ ਗਿਆ।
ਅੱਛਾ।
ਮੈਂ ਛੇ ਮਹੀਨੇ ਜਿੰਮ ਨੀ ਗਿਆ, ਸਾਰਾ ਪ੍ਰੋਟੀਨ ਜਿਹੜਾ ਮੈਂ ਲੈਕੇ ਆਇਆ ਸੀ
ਹਮ।
ਉਹ ਸਾਰੇ, ਮਤਲਬ ਖ਼ਤਮ ਹੋ ਗਏ ਸੀ ਨਾ ਫਿਰ ਮ ਜਿੰਨ ਛੱਡ ਹੁਣ ਮੇਰਾ ਸੇਵਨਟੀ ਸੇਵਨ ਹੋ ਗਿਆ ਤਿੰਨ, ਦੋ ਕਿਲੋ ਹੋਰ ਵਧੱ ਗਿਆ। ਸਹੀ ਐ ਜ਼ਿਆਦਾ ਉਹ ਵੀ ਐ ਘੱਟ ਵੀ ਨਹੀਂ ਐ ਜ਼ਿਆਦਾ ਵੀ ਨਹੀਂ ਐ।
ਅੱਛਾ। ਠੀਕ ਐਭਮਭਮ੍ਗ਼ ਬੱਸ ਚਲੋ ਕੋਈ ਨੀ ਉਹ ਤੇ ਮੇਨਟੇਨ ਰਹੇ ਇਨ੍ਹਾਂ ਹੀ ਬਹੁਤ ਹੈ।
ਠੀਕ ਐ, ਇਹਨਾਂ ਦੇ ਵਿਜਨ ਹੋਣਾ ਵੀ ਚਾਹੀਦਾ। ਕਮਜ਼ੋਰ-ਕਮਜ਼ੋਰ, ਡੰਡੀਆਂ-ਡੁੰਡੀਆਂ।
ਦ ਚਾਹੀਦਾ ਵੀ ਫੇਰ ਉਹ ਪਤਲਾ ਬੰਦਾ ਵੀ ਬੇਕਾਰ ਲੱਗਦਾ, ਹਾਂ।
ਪਤਲੇ-ਪਤਲੇ ਹੱਡੀਆਂ-ਹੱਡੀਆਂ ਆੜੀਆਂ ਖੁਦੂ ਲੱਗਦਾ ਸਰੀਰ ਨਾ ਸਰੀਰ ਭਰਾ ਹੀ ਵਧੀਆ ਲੱਗਦਾ ਮੈਂ ਕਿਹਾ
ਸਹੀ ਗੱਲ ਏ।
ਪਤਾ ਲੱਗਿਆ ਖਾਂਦੇ-ਪੀਂਦੇ ਘਰ ਦੇ ਆ
ਹਾਂਜੀ
ਪਤਾ ਵੀ ਤਾਂ ਲੱਗੇ ਖਾਂਦੇ-ਪੀਂਦੇ ਘਰ ਦੇ ਆ
ਹਾਂਜੀ, ਸਹੀ ਗੱਲ ਏ।
ਹੋਰ-ਹੋਰ ਵਧੀਆ ਤੁਸੀਂ ਦੱਸੋ।
ਬਜ਼ ਪੇਪਰ ਚੱਲ ਰਹੇ ਸਾਡੇ
ਪੇਪਰ ਚੱਲ ਰਹੇ ਕੀ ਕਰ ਰਹੇ ਓ?
ਮੈਂ ਡਿਪਲੋਮਾ ਕਰ ਰਿਹਾ ਸੀਗਾ ਪਲੱਸ ਟੂ ਹੋ ਗਈ ਸੀ। ਮੇਰੇ ਪਿਛਲੇ ਸਾਲ
ਅੱਛਾ-ਅੱਛਾ
ਹਾਂਜੀ।
ਠੀ
ਕਿਸ ਚੀਜ਼ 'ਚ' ਕਰ ਰਹੇ ਓ ਡਿਪਲੋਮਾ
ਮੈਂ ਬੈਂਕਿੰਗ ਫਾਈਨਸ ਵਿੱਚ ਕਰ ਰਿਹਾ ਖਾਲਸ
ਅੱਛਾ-ਅੱਛਾ, ਠੀਕ ਐ। ਹੋਰ ਸੁਣਾਉ।
ਹੈਲੋ।
ਹਾਂਜੀ।
ਹਾਂਜੀ
ਮੱਕਾ ਹੋਰ ਸੁਣਾਉ।
ਤੁਸੀ ਦੱਸੋ ਹੋਰ।
ਬੱਸ ਵਧੀਆ, ਤੁਸੀਂ ਸੁਣਾਉ, ਹੁਣ ਤੁਹਾਡਾ ਡਾਇਟ ਸ਼ੁਰੂ, ਡਾਇਟ ਖਾਓਗੇ ਖਾਣਾ ਤਾਂ ਖਾਓਗੇ ਨੀ
ਮੈ ਤੇ ਖਾ ਕੇ ਆਇਆ ਅੰਡੇ ਖਾ ਮੰਗਲਵਾਰ ਸੀ ਤਾਂ ਵੀ ਖਾਇਆ। ਹੁਣ ਘਰ ਨੀ ਦੱਸਣਾ ਬਾਹਰ ਖ
ਅੱਛਾ, ਠੀਕ ਏ।
ਵੰਡਨਾ ਕਰ ਦਫਾ ਹੋਵੇ।
ਖਾ ਕੇ ਤੇ ਘਰ ਖਾਧੇ ਤੇ ਆ ਵੀ ਨੇ ਘਰ 'ਚ ਘਰ ਤੇ ਆਉਣਾ ਹੀ ਹੈ।
ਹ
ਅੱਛਾ-ਅੱਛਾ ਠੀਕ ਚਲੋ ਸਾਰੇ, ਸਾਰੇ ਦਿਨ ਰੱਬ ਦੇ ਹੀ ਨੇ ਇਹ ਓਦਾਂ, ਹਾਂ ਓਦਾਂ ਦੇ ਤੁਸੀਂ ਛੱਡਦਾ ਕੋਈ ਨੀ ਤੇ ਮੰਗਲਵਾਰ ਨੂੰ ਕੀ ਮੰਗਲਵਾਰ ਨੂੰ ਕੀ ਹੁੰਦਾ ਮੰਗਲਵਾਰ ਵੀ ਖਾਓ ਤੇ ਮੰਗਲਵਾਰ ਕੀ ਕਹਿੰਦਾ ਵੀ ਨਾ ਖਾਓ।
ਉਹਨਾਂ ਵੀ, ਉਹਨਾਂ ਨੇ ਵੀ ਢਿੱਡ ਪਾਲ ਲਣੇ ਨੇ ਆਪਣੇ ਬਨ ਜਿਹੜੇ ਬਣਾ ਰਹੇ ਨੇ।
ਹਾਂ ਉਹੀ ਤੇ ਐਵੇਂ ਗੱਲਾਂ ਹੀ ਭਣੀਆਂ ਹੋਈਆਂ ਨੇ।
ਸਹੀ ਗੱਲ ਆ ਤੇ ਖਾਣ ਨਾ ਮੰਗਲਵਾਰ ਘਰ ਆ ਕੁਛ ਨਹੀਂ ਫਿਰ ਪਨੀਰ ਮੰਮੀ ਫਰਾਈ ਕਰ ਰਹੇ ਆ ਥੋੜਾ ਫਰਾਈ ਨੀ ਮਤਲਬ ਤਬੇ ਤੇ ਸੇਕ ਰਹੇ ਨੇ।
ਹਾਂਜੀ-ਹਾਂਜੀ, ਅੱਛਾ-ਅੱਛਾ ਠੀਕ।
ਡਬਲ ਹੋ ਜਾਂਦੀ ਮੇਰੀ ਮੰਗਲਵਾਰ ਨਾ ਡਾਈਟ।
ਅੱਛਾ ਤੇ ਕਹੋ ਨਾ ਅੱਜ ਮੈਨੂੰ ਭੁੱਖ ਹੀ ਨੀ ਹੈ ਮੈਂ ਖਾਣਾ ਹੀ ਨੀ ਆ ਕੁੱਛ ਵੀ।
ਨਹੀਂ, ਫਿਰ ਰੋਟੀ ਵੀ ਨਹੀ ਖਾਂਦਾ ਨਾ ਮੈਂ ਫਿਰ ਰਾਤੀ।
ਅੱਛਾ-ਅੱਛਾ। ਹਾਂ ਫੇਰ ਤੇ ਠੀਕ ਹੈ ਖਾਣਾ ਹੀ ਬਣਦਾ ਫਿਰ ਤੇ ਇਨਾ ਤੇ ਚੱਲਦਾ ਹੀ ਏ।
ਬਾਕੀ ਸਾਰੇ ਖਾਂਦੇ ਇੰਨੀ ਤੇ ਮੇਰੇ ਘਰ ਹੀ ਅੰਡੇ ਉਬਦ ਕਰਕੇ ਦਿੰਦੇ ਘਰ ਦੇ
ਅੱਛਾ ਮੰਗਲਵਾਰ ਨ ਲੇਗਣ ਦਿੰਦੇ।
ਹਮ ਮੰਗਲਵਾਰ, ਵੀਰਵਾਰ ਪਤਾ ਨੀ ਕਿੰਨੇ ਬੱਤੀ ਉਡਾਤੀ ਹੈ।
ਠੀਕ, ਕੀ ਉਡਾਤੀ?
ਪਤਾ ਨੀ ਕਿੰਨੇ ਪੱਟੀ ਬਣਾਤੀ ਵੀ ਮੰਗਲਵਾਰ, ਵੀਰਵਾਰ ਨਹੀਂ ਖਾਣਾ ਚਾਹੀਦਾ ਕੁ ਕੱਪੜੇ ਨੀ ਧੋਣੇ, ਐ ਨ ਕਰਨਾ, ਸਿਰ ਨਹੀ ਧੋਣਾ
ਅਸੀਂ ਨੀ ਮੰਨਦੇ ਇਸ ਚੀਜ਼ ਨੂੰ ਬਈ ਹੈ ਕੱਪੜੇ ਧੋਣ ਵਾਲਾ ਕੰਮ ਵੈਸੇ ਤੇ ਨੋਨ ਵੈਜ ਤੇ ਖਾਂਦਾ ਹੀ ਨੀ। ਬੱਚੇ ਨਾ, ਬੱਚੇ ਖਾ ਲੈਂਦੇ ਨੇ ਲੇਕਿਨ ਬੱਚੇ ਵੀ ਉਹ ਨੀ ਕਰਦੇ, ਕਹਿਣਗੇ ਮੰਗਲਵਾਰ ਨੂੰ ਕੀ ਹੈ, ਮੰਗਲਵਾਰ ਵੀ ਖਾਓ।
ਸਹੀ ਕੰਮ ਆ, ਮੰਗਲਵਾਰ ਖਾਓ, ਅਗਰ ਆਪਾਂ ਪੈ
ਹਾਂ ਉਹੀ ਤੇ, ਇਹ ਤੇ ਬਸ ਆਪਣੇ ਮਨ ਦਾ ਵਹਿਮ ਹੈਗਾ ਹੋਰ ਕੁੱਛ ਨੀ ਹੈਗਾ।
ਹੈਗੇ ਨੇ ਸਾਰੇ ਦਿਨ ਭਗਵਾਨ ਦੇ ਨੇ ਸੋਮਵਾਰ ਵੀ ਭੋਲੇਨਾਥ ਦੀ ਜਾ ਸਾਰੇ ਦਿਨ ਭਗਵਾਨ ਦੇ ਨੇ।
ਹਾਂ, ਸਹੀ ਗੱਲ ਏ।
ਹੋਰ ਸੁਣਾਓ? ਘਰ ਸਭ ਠੀਕ ਨੇ।
ਘਰ ਸਭ ਵਧੀਆ, ਪਾਪਾ ਪੈੱਗ ਲਾ ਰਹੇ ਨੇ। ਦੇ ਮੈਂਰ ਹਾਂ ਦੇਖ। ਗਾਲਾਂ ਕਿਸੇ ਗਾਲਾ ਸਾਨ ਕੱਢਣਗੇ
ਮੰਗਲਵਾਰ ਪੈਗ ਲਾ ਲੋ ਲੇਕਿਨ ਅੰਡੇ ਨੀ ਖਾਣੇ ਐ ਲੋ ਜੀ ਵਧੀਆ ਏ
ਮਾਂ-ਪਿਓ ਦਾ ਕੋਈ ਨੀ ਚੇਤਾ ਹੱਜ ਤੱਕ ਨਾ ਕੋਈ ਨੀ ਚੇਤ ਪ ਜਿਦ ਵੀ ਜਿੱਤ ਕੇ ਵੀ ਕੀ ਕਰਨਾ ਪੈਣੀਆਂ ਨੇ
ਗਾਲਾਂ ਬੱਚਿਆਂ ਨੂੰ ਹੀ ਪੈਣੀਆਂ ਨੇ
ਸਹੀ ਕਿਹਾ
ਚਲੋ ਠੀਕ ਐ ਕਰਨਾ ਫਿਰ ਮੈਂ ਤੁਹਾਨੂੰ ਥੋੜ੍ਹੀ ਦੇਰ
ਹਾਂਜੀ-ਹਾਂਜੀ ਚਲੋ ਠੀਕ ਹੈ ਜੀ।
ਠੀਕ ਸਾਸ਼੍ਰੀ ਕਾਲ।
ਬਾਏ।